ਹੈਲੋ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਦੱਸੋ, ਕੀ ਹਾਲ ਚਾਲ ਐ?
ਸਭ ਬੜੀਆ- ਬੜੀਆ, ਤੁਸੀਂ ਸੁਣਾਓ।
ਬਸ ਅਸੀ ਵੀ ਵਧੀਆ, ਹੋਰ ਘਰ ਸਭ ਠੀਕ ਹੈ?
ਸਭ ਵਧੀਆ ਸਭ ਵਧੀਆ, ਤੁਸੀਂ ਸੁਣਾਓ ਤੁਸੀਂ ਠੀਕ ਹੋ ਤਾਡੇ ਹਸਬੈਂਡ ਵਗੈਰਾ?
ਹਾਂਜੀ-ਹਾਂਜੀ ਸਭ ਵਧੀਆ। ਸਭ ਠੀਕ ਨੇ।
ਬਸ ਠੀਕ ਈ ਚਾਹੀਦੇ ਆ, ਹੋਰ ਕੀ ਕਰਦੇ ਸੀ?
ਬਸ ਕੁਛ ਨਹੀਂ ਹੁਣੇ ਬਸ ਜਸਟ ਚਾਹ ਪੀ ਕੇ ਫ੍ਰੀ ਹੋਈ ਸੀ। ਥੋੜਾ ਟਾਈਮ ਵੀ ਏਦਾਂ ਦਾ ਹੈਗਾ ਨਾ ਕਿ ਥੋੜ੍ਹੀ ਨੀਂਦ ਆਂਦੀ ਰਹਿੰਦੀ ਹੈ।
ਹਾਂ ਇਹ ਏਦਾਂ ਹੀ ਦਿਨ ਈ ਏਦਾਂ ਦੇ ਆ ਆਲਸ ਵਾਲੇ ਥੋੜੇ।
ਹਾਂਜੀ, ਬਹੁਤ ਜ਼ਿਆਦਾ ਯਾਰ ਦੋ-ਤਿੰਨ ਦਿਨ ਤੋਂ ਤਾਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਨਾ। ਬਹੁਤ ਜ਼ਿਆਦਾ।
ਸੇਮ ਇੱਥੇ ਵੀ ਇਹੀ ਹੋ ਰਿਹਾ, ਏ ਸੀ ਬੰਦ ਕਰਦੇ ਆ ਤਾਂ ਏਦਾਂ ਲਗਦਾ
ਹਾਂ ਅਸੀਂ ਚਲਾਇਆ ਹੀ ਨੀ ਕਿ ਉਹ ਲੱਗਦਾ ਕਿ ਏ ਸੀ ਚਲਾਇਆ ਹੀ ਨਹੀ। ਸੀ। ਐਵੇਂ ਹੀ ਹੁੰਦਾ। ਹਾਂ, ਮੈਂ ਸਗੋਂ ਦੋ ਦਿਨ ਤੋਂ ਸੋਚ ਰਹੀ ਆ ਕਿ ਮੈਂ ਮਾਰਕੀਟ ਜਾਣਾ ਹੈ ਬਟ ਮੈਂ ਜਾ ਨਹੀਂ ਪਾ ਰਹੀ।
ਗਰਮੀ ਬਹੁਤ ਜ਼ਿਆਦਾ ਹੈ ਮੰਡੇ ਤੋਂ ਵੈਸੇ ਕਹਿ ਰਹੇ ਆ ਕਿ ਮੌਸਮ ਥੋੜ੍ਹਾ ਠੰਡਾ ਹੋਣਾ।
ਅੱਛਾ-ਅੱਛਾ, ਠੀਕ ਏ ਮੈਨੂੰ ਦੇਖਲਾਂਗੇ। ਐਕਚੁਲੀ ਮੈਂ ਆਪਣੇ ਘਰੋਂ ਦੀ ਨਾ ਨਾਈਟ ਸੂਟ ਔਰ ਕੋਡ ਸੈਟ ਦਾ ਕੰਮ ਕਰਨੀ ਆ।
ਅੱਛਾ ਅੱਛਾ ਅੱਛਾ।
ਮੈਂ ਦੋ-ਤਿੰਨ ਮਹੀਨਿਆਂ ਤੋਂ ਮਾਰਕੀਟ ਨਹੀਂ ਜਾ ਰਹੀ ਹਾਂ ਮੀਨਸ ਮੈਂ ਸਮਾਨ ਵੀ ਨੀ ਲੈ ਕੇ ਆਈ ਜੋ ਔਨਲਾਈਨ ਜੋ ਮੇਰੇ ਨਾਲ ਲਿੰਕ ਪੈ। ਗਏ ਆ। ਉਹਨਾਂ ਤੋਂ ਹੀ ਮੰਗਵਾ ਲੈਣੀ ਆ ਸਮਾਨ।
ਓਕੇ
ਹਾਂ ਬਟ ਮੈਨੂੰ ਹੁਣ ਲੱਗ ਰਿਹਾ ਕਿ ਮੈਨੂੰ ਥੋੜਾ ਜੋ ਮੇਰਾ ਜੋ ਸਟਫਰ ਸਮਾਨ ਆ ਰਿਹਾ ਨਾ
ਮੈਨੂੰ ਬਹੁਤ ਮਹਿੰਗਾ ਪੈ ਰਿਹਾ, ਨਹੀਂ-ਨਹੀਂ, ਮਹਿੰਗਾ ਪੈ ਰਿਹਾ ਕਿਉਂਕਿ ਮੈਂ ਜਾ ਦੀ ਨੀ ਆ ਨਾ ਉਹਨਾਂ ਨੇ ਜੋ ਰੇਟ ਦੱਸਿਆ, ਮੈਂ ਲੈ ਲੈਨੀ ਆ। ਤੇ ਬਸ ਮੈਂ ਉਹੀ ਸੋਚ ਥੋੜ੍ਹਾ ਮੌਸਮ ਠੀਕ ਹੋ ਜਾਵਾਂ ਐਕਚੁਲੀ ਮੈਂ ਨਾ ਗਰਮੀ ਚ ਬਾਹਰ ਨੀ ਜਾਂਦੀ। ਮੈਨੂੰ ਬਹੁਤ ਜ਼ਿਆਦਾ ਨਾ ਘਬਰਾਹਟ ਹੋਣ ਲੱਗ ਜਾਂਦੀ ਆ ਗਰਮੀ ਦੇ ਵਿੱਚ।
ਮੈਨੂੰ ਆਪ ਨੂੰ ਮੈਨੂੰ ਅਲਰਜੀ ਹੋ ਜਾਂਦੀ ਆ ਫੇਸ ਤੇ ਫੇਸ ਤੇ ਮਤਲਬ ਦਾਣੇ ਨਿਕਲ ਜਾਂਦੇ। ਜਾਂਦਾ
ਹਾਂ ਹਾਂ, ਹਾਂ ਫਿਰ ਤੁਸੀਂ ਇਸ ਐੱਸ ਪੀ ਐੱਫ ਲਗਾਇਆ ਕਰੋ।
ਕਰਦੀ ਆ ਯੂਜ ਫੇਰ ਵੀ ਹੋ ਜਾਂਦਾ।
ਹਾਂ ਕਿਹੜੀ ਕੰਪਨੀ ਦਾ ਲਗਾਂਦੇ ਓ ਐੱਸ ਪੀ ਐਫ ਤੁਸੀਂ?
ਮੈਂ ਹੁਣੇ, ਹੁਣੇ ਯੂਜ ਕੀਤੀ ਆ ਮੀਨਾ ਮਾਇਲਿਸਟ ਦੀ ਜਿਹੜੀ ਹੁੰਦੀ ਨਾ ਉਹ ਵਾਲੀ।
ਅੱਛਾ-ਅੱਛਾ ਮੀਨਸ ਬ੍ਰੈਂਡ ਹੈ ਜਾਂ ਨੋਰਮਲ ਹੈ?
ਨਹੀ-ਨਹੀ ਬ੍ਰਾਂਡ ਹੈ।
ਅੱਛਾ ਵੈਸੇ ਮੈਂ ਜੋ ਯੂਜ ਕਰ ਰਹੀ ਹਾਂ ਨਾ ਐਕਚੁਲੀ ਮੇਰਾ ਉਹਦੇ ਨਾਲ ਬਹੁਤ ਰੰਗ ਕਾਲਾ ਨਹੀਂ ਹੋਇਆ ਇਸ ਵਾਰ। ਨਹੀਂ ਤੇ ਇੰਨਾ ਜ਼ਿਆਦਾ ਮੇਰਾ ਕਲਰ ਹੋ ਜਾਂਦਾ ਨਾ। ਵਾਈਟ ਤੋਂ ਮੀਨਸ ਗੇਹੂ ਪੰਜ ਮੈਂ ਸਰੋਸਕੀ ਦਾ ਸਮਾਨ ਯੂਜ ਕਰ ਰਿ ਹਾ। ਐਕਚਲੀ
ਨਹੀਂ ਤੁਸੀਂ ਕਿਸ ਕੰਪਨੀ ਦਾ ਕਰਦੇ ਹੋ ਯੂਜ?
ਨਈ ਸਿਰੋਸਕੀ,
ਸਿਰੋਸਕੀ
ਹਾਂ, ਅੱਜ ਕੱਲ੍ਹ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਵਾਇਰਲ ਐ। ਬੋਤ ਅੱਛੇ ਪ੍ਰੋਡਕਟ ਆ ਉਹਦੇ, ਉਹਦੀ ਉਹ ਜਿਹੜੀ ਉਹ ਕੈਪਸੂਲਸ ਵਾਲੀ ਕਰੀਮ ਨੀ ਆਈ ਯਲੋ ਐਂਡ ਰੈਡ ਵਾਲੀ। ਤੁਸੀਂ ਦੇਖਿਆ ਹੋਏਗਾ, ਮੇਬੀ ਇੰਸਟਾਗ੍ਰਾਮ ਚ।
ਹੋਣਾ ਯਾਦ ਇਸ ਟੈਮ ਮਾਈਡ ਚ ਨਹੀਂ ਆ ਰਹੇ ਮੇਰੇ ਵੈਸੇ ਹੋਣਾ।
ਨਹੀਂ ਮੈਨੂੰ ਉਹਦਾ ਸਮਾਨ ਯੂਜ ਕਰਦੇ ਆ ਤਿੰਨ ਚਾਰ ਸਾਲ ਹੋ ਗਏ। ਉਰੇ ਫੇਸ ਵੋਸ਼, ਬਹੁਤ ਅੱਛੇ ਨੇ ਜੈਵੇਂ ਹੁਣ ਅਸੀਂ ਮੈਰਿਜ ਤੇ ਜਾਂਨੇ ਹਾਂ। ਕਿੰਨਾ ਮੇਕਅੱਪ ਕਰਨੇ ਆ। ਮੈਂ ਮੇਕਅਪ ਆਰਟਿਸਟ ਵੀ ਆ ਮੈਂ ਮੇਕਅਪ ਵੀ ਕਰਨੀ ਹੈਗੀ ਆ ਲੋਕਾਂ ਦੇ। ਮਿੱਨਸ ਜਦੋਂ ਵੀ ਮੈਂ ਸ਼ਾਦੀ ਜਾਂਨੀ ਆ ਨਾ ਮੈਂ ਖੁਦ ਹੀ ਆਪਣਾ ਮੇਕਅਪ ਕਰ ਲੈਂਨੀ ਹਾਂ ਮੈਨੂੰ ਨੀਂਡ ਨੀ ਪੈਂਦੀ ਕਿਸੇ ਦੀ।
ਬਟ ਉਹਦਾ ਇੱਕ ਫੇਸ ਵੋਸ਼ ਹੈਗਾ ਹੈ ਰੋਜ਼ ਪੈਟਲਸ ਵਾਲਾ। ਤੁਸੀਂ ਇੱਕ ਵਾਰ ਸਰਚ ਕਰਨਾ ਉਹ ਡੀਪ ਕਲੀਨਿੰਗ ਕਰਦਾ। ਉਹ ਮੀਨਸ ਜਿਹੜਾ ਲਾਈਨ ਜੈ ਲਾਈਨ ਤੁਸੀਂ ਸਮਝਦੇ ਹੋ ਤੁਰਦਾ ਨੀ ਏ, ਹਫ਼ਤਾ ਲੱਗ ਜਾਂਦਾ ਏ, ਅੱਖਾਂ ਤੇ ਲੱਗਿਆ ਹੋਇਆ। ਬਟ ਉਹ ਚੜਦਾ ਨੀ ਆ। ਉਹ ਤੁਸੀਂ ਫੇਸ ਵਸ਼ ਦੇ ਨਾਲ ਆਪਣਾ ਮੂੰਹ ਕਲੀਨ ਕਰ ਲੋਗੇ ਨਾ। ਇੱਕ ਕੰਪੀ ਲੋ ਗੇ ਆਪ ਨਾ ਮੂੰਹ ਪੂਰਾ ਕਲੀਨ ਕਰੋਗੇ ਨਾ ਤੁਹਾਡਾ ਨਾਈਨਟੀ ਪਰਸ ਸਨ ਮੇਕਅਪ ਰਿਮੂਵ ਐ।
ਓਕੇ।
ਹਾਂਜੀ।
ਠੀਕ ਹੈ, ਨ ਮਤਲਬ ਕੋਈ ਹੇਅਰ ਵਾਸਤੇ ਬਤਾਓ ਕਿਉਂਕਿ ਹੇਅਰ ਬਹੁਤ ਹਲੇ ਨਾ ਹੋ ਗਿਆ ਮੈਂ
ਹੇਅਰ ਫੋਲ ਹੋ ਰਯਾ?
ਹਾਂ, ਹੇਅਰ ਫਾਲ ਹੋਣ ਲੱਗ ਗਿਆ ਮੇਰਾ ਕਾਫੀ
ਐ-ਐ-ਐਕਚੁਲੀ ਹੁਣ ਤੇ ਇ-ਇਹ ਜੋ ਪਤਾ ਨੀ ਮੌਸਮ ਐ ਨਾ, ਮੇਰੇ ਤੁਸੀਂ ਮੰਨੋ ਕਿ ਬਹੁਤ ਹੈਵੀ ਹੇਅਰ ਸੀ ਮੇਰੇ ਬੋਤ ਪਤਲੇ ਰਹਿ ਗਏ ਆ।
ਮੈਨੂੰ ਆਪ, ਮੈਂ ਤਾਂ ਵੈਸੇ ਕਟਿੰਗ ਕਰਵਾਨੀ ਰਹਿਣੀ ਆਂ, ਮੇਰੇ ਕਟਿੰਗ ਹੁੰਦੀ ਰਹਿੰਦੀ ਏ ਨਾ, ਤਾਂ ਮੇਰੇ ਘੱਟ ਹੁੰਦੇ ਆ ਬਟ ਇਸ ਵਾਰ ਪਤਾ ਨੀ ਮੈਨੂੰ ਨਿਕਲੀ ਜਾ ਰਿਹਾ, ਮੈਂ ਕਾਂ ਇਹਨਾਂ ਨੂੰ ਕੀ ਹੋ ਗਿਆ?
ਤੁਸੀਂ ਨਾ ਪਾਣੀ ਦੇ ਵਿੱਚ ਮੇਥਰੇ ਹੁੰ ਨਾ ਮੇਥਰੇ ਤੇ ਕਲੂੰਜੀ ਆਉਂਦੀ ਹੈ ਕਾਲੇ ਰੰਗ ਦੀ ਬਲੈਕ ਸੀ ਹਨਾ ਕਲੋਨੀ ਹੋ ਰਦੀ ਹੈ ਉਹ ਉਹਨੂੰ ਨਾ ਦੋ ਦਿਨ ਲਈ ਨਾ ਡਿਪ ਕਰਕੇ ਰੱਖ ਲਓ ਗਿਲਾਸ ਦੇ ਵਿੱਚ ਠੀਕ ਹੈ ਵੈਸੇ ਤਾਂ ਹੁਣ ਗਰਮੀ ਹੈ ਉਹ ਗਰਮੀ ਚ ਨਾ ਥੋੜਾ ਝੱਗ ਛੱਡ ਦਿੰਦੇ ਆ ਜੇ ਤੁਸੀਂ ਉਹਨੂੰ ਇੱਕ ਇੱਕ ਦਿਨ ਬਾਹਰ ਰੱਖ ਦੋ ਸਾਰੀ ਰਾਤ ਫੇਿਰ ਅਗਲੇ ਦਿਨ ਉਹਨੂੰ ਫਰਿਜ ਚ ਰੱਖ ਦੋ ਗਿਲਾਸ ਨੂੰ ਹਾਂ ਫਿਰ ਉਹ ਸਪਰੇਅ ਬੋਤਲ ਚ ਡਾਲੋ ਤੁਸੀਂ ਮੰਨੋਗੇ ਮੇਰੇ ਹਸਬੈਂਡ ਨੇ ਜਿਵੇਂ ਇੱਥੋਂ ਦੀ ਜਿਵੇ ਫਰ ਐ ਟੂ ਵਾਲ ਜਿਵੇਂ ਥੋੜੇ ਉੱਡ ਜਾਂਦੇ ਆ ਨਾ
ਹਾਂਜੀ ਹਾਂਜੀ
ਉਹ ਵੀ ਹੋ ਗਏ ਸੀ ਫੇਿਰ ਉਹ ਉਹਨਾਂ ਉਹ ਉਹਨਾਂ ਨੇ ਚੀਜ਼ ਬਣਾਈ ਸੀ ਉਹ ਮੈਂ ਨਹੀਂੀ ਬਣਾਈ ਉਹਨਾਂ ਨੇ ਦੇਖੀ ਸੀ ਮੈਨੂੰ ਬੋਲੀ ਸੀ ਬਸ ਬਣਾ ਦੇ ਮੈਂ ਐਵੇਂ ਡਿਪ ਡੁਬ ਕਰਕੇ ਰੱਖਦਾ ਸੀ ਉਹ ਡੇਲੀ ਸਪਰੇ ਕਰਦੇ ਸੀ ਉਹਨਾਂ ਦੇ ਯਾਰ ਜਿੱਥੇ ਬਾਹਰ ਨਹੀਂ ਆਉਂਦੇ ਸੀ ਨਾ ਉੱਥੇ ਵੀ ਆਉਣ ਲੱਗ ਗ ਆ
ਕਲੋਂਜੀ ਤੇ ਮੇਥਰੇ
ਹਾਂ ਕਲੋਂਜੀ ਰ ਮੇਥ ਹੋਰ ਅਗਰ ਤੁਸੀਂ ਖਾ ਲੈਂਦੇ ਹੋ ਤਾਂ ਉਹ ਹੋਰ ਵੀ ਅੱਛੀ ਗੱਲ ਹੈ ਮੇਰੇ ਕੋਲ ਤੇ ਹੈ ਕੂੜੇ ਕੂੜੀਆਂ ਚੀਜ਼ਾਂ ਮੇਰੇ ਕੋਲ ਨ ਗਾਈਆਂ ਜਾਂਦੀਆਂ
ਹ ਘੋੜੀ ਜਿਆਦਾ ਹੋ ਜਾਂਦੀ ਆ ਨਾ ਫੇਿਰ ਖਾਾਇਆ ਵੀ ਨਹੀਂ ਜਾਂਦਾ
ਹਾਂ ਬਟ ਜੋ ਜੋ ਮੈਂ ਡਿਪ ਕਰਕੇ ਰੱਖੇ ਹੋਏ ਸੀ ਨਾ ਉਹ ਉਹ ਪਾਣੀ ਤੇ ਮੈਂ ਸਪਰੇ ਬੋਟਲ ਚ ਡਾਲ ਲਏ ਸੀ ਦੋ ਚਮਚ ਸੀ ਇੱਕ ਥੋੜਾ ਮੈਂ ਖਾ ਲਿਆ ਥੋੜੇ ਮੇਰੇ ਹਸਬੈਂਡ ਨੇ ਖਾ ਲਿਆ ਆਪਾਂ ਫਿਨਿਸ਼ ਕਰ ਲਏ ਸੀ ਉਹ ਉਹ ਖਾ ਲ ਲਈ ਸੀ ਸ ਜੋ ਬੱਚੇ ਹੋਏ ਸੀ
ਅੱਛਾ ਮਤਲਬ ਜਿੱਦਾਂ ਇਹਨੂੰ ਰਾਤ ਤੋਂ ਬਰ ਵਿਗਾਉਣਾ ਹੁੰਦਾ ਹੈ
ਹਾਂ ਹਾਂ ਤੁਸੀਂ ਹੁਣੇ ਭਗ ਦੋ ਫੇਿਰ ਸਵੇਰੇ ਫਰਿੱਜ ਚ ਰੱਖ ਦੇਣਾ ਕਿਉਂਕਿ ਬਾਹਰ ਗਰਮੀ ਇੰਨੀ ਹੈ ਨਾ ਪਿਆ ਪਿਆ ਖ਼ਰਾਬ ਹੋ ਜਾਂਦਾ ਫਿਰ ਜਿੱਥੇ ਮੇਰਾ ਡਰੈਸਿੰਗ ਰੂਮ ਹੈ ਉਓਧਰ ਤੇ ਏਸੀ ਚੱਲਦਾ ਹੀ ਰਹਿੰਦਾ ਸਾਰਾ ਦਿਨ ਤੇ ਉਹ ਰੂਮ ਥੋੜਾ ਠੰਡਾ ਹੀ ਰਹਿੰਦਾ ਹਨਾ ਨੀਡ ਨੀ ਪੈਂਦੀ ਫੇਿਰ ਉੱਥੇ ਉਹ ਸਮਾਨ ਦੇ ਵਿੱਚ ਪਿਆ ਹੋਇਆ ਉਹ ਡੇਲੀ ਸਪਰੇ ਕਰਦੇ ਆਪਣੇ ਪਾਲਕ
ਅੱਛਾ ਮ ਇੱਕ ਮਤਲਬ ਗਲਾਸ ਦੇ ਵਿੱਚ ਭਜੋ ਕੇ ਇਹਨੂੰ
ਹਾਂ ਫਿਰ ਬਾਅਦ ਚ ਸਪਰੇ ਬੋਟਲ ਹੁੰਦੀ ਹੈ ਨਾ ਕੋਈ ਵੀ ਸੋਨਰ ਦੀ ਕੋਈ ਵੀ ਬੋਤਲ ਹੋਏ ਤੁਸੀਂ ਉਹਦੇ ਚ ਡਾਲ ਲਓ ਹਾਂ ਹਾਂ ਉਹ ਸੀਡਸ ਹੋਏਗੇ ਤੁਸੀਂ ਖਾ ਲੈ ਨਾ ਉਹ ਨਹੀਂ ਖਾਣੇ ਤੇ ਸਹਿਕਦੇ ਨਾ
ਤੇ ਜਾਣਾ
ਨਹੀਂ ਖਾਏ ਜਾਂਦੇ ਹੈ ਜਦੋਂ ਦੋ ਦਿਨ ਉਹ ਡਿੱਪ ਪਏ ਰਹੇ ਨਾ ਉਹ ਉਹਦਾ ਟੇਸਟ ਏਦਾਂ ਹੋ ਗਿਆ ਸੀ ਜਾਂ ਆਪਾਂ ਕੋਈ ਬਦਾਮ ਖਾ ਰਹੇ ਹ ਕਿਉਂਕਿ ਉਹਦਾ ਜੋ ਕੌੜਾਪਨ ਸੀ ਨਾ ਦੋ ਦਿਨ ਦੇ ਵਿੱਚ ਸਾਰਾ ਪਾਣੀ ਚ ਆ ਗਿਆ
ਠੀਕ ਆ
ਹਾਂ ਫੇਰ ਨੋਰਮਲ ਤੁਹਾਨੂੰ ਇਧਰ ਲੱਗੇਗਾ ਜਿਵੇ ਕੋ ਜਿਵੇਂ ਬੀ ਵਗੈਰਾ ਹੁੰਦੇ ਆ ਨਾ ਜਿਵੇ ਛੋਟੇ ਛੋਟੇ ਸੀਟਸ ਹੁੰਦੇ ਆ ਤੁਹਾਨੂੰ ਲੱਗੇਗਾ ਮੈਂ ਬੀ ਖਾ ਰਹੀ ਹਾਂ
ਠੀਕ ਹੈ ਠੀਕ ਹੈ
ਹਾਂ ਨਹੀਂ ਉਹਦੇ ਨਾਲ ਬਹੁਤ ਫ਼ਰਕ ਪਏਗਾ ਤੁਹਾਨੂੰ ਹੋ ਸਰੋਸਕੀ ਦਾ ਹੀ ਸ਼ੈਂਪੂ ਲੈ ਲੋ ਬਹੁਤ ਅੱਛਾ
ਅੱਛਾ ਸ਼ੈਪੂ ਤਾਂ ਮੈਂ ਝੱਡ ਉਹ ਵੀ ਵਰਤਦੀ ਆ ਰਹੀ ਉਹ ਤਾਂ ਮੇਰੇ ਸੂਟ ਆ ਮਤਲਬ ਸੂਟ ਕਰ ਮੈਨੂੰ ਡਵ ਵੀ ਕਰਦੀ
ਅੱਛਾ ਡਵ ਠੀਕ ਹੈ ਹਾਂ ਅਗਰ ਐਕਚੁਲੀ ਤੁਸੀਂ ਕੁਛ ਕੈਮੀਕਲ ਨੀ ਕਰਵਾਇਆ ਹੋਏਗਾ ਨਾ ਮੇਰੇ ਵਾਲਾ ਜੀ ਤੇ ਇੰਨੀ ਵਾਰ ਕਲਰ ਕੈਰੇਟਿਨ ਵਗੈਰਾ ਹੋ ਚੁੱਕੀ ਹੈ।
ਮੇਰੇ ਕੁਛ ਵੀ ਨੀ ਹਾਂ ਕਰਦੇ ਮੇਰੇ ਕੁਛ ਵੀ ਨੀ ਹੈਗਾ ਮੇਰੀ ਮੇਰੇ ਆਪਣੇ ਖੁੱਦ ਦੇ ਹੀ ਆ। ਉਹ ਐਕਚੁਲੀ ਇੱਕਦਮ-ਇੱਕਦਮ ਤੇ ਨਾ
ਹਾਂਜੀ ਬੋਲੋ।
ਇਕਦਮ ਤੇ ਪਤਾ ਨੀ ਮੈਂ ਕਿਹਾ ਇਹਨਾਂ ਨੂੰ ਹੋ ਕੇ ਹੀ ਗਿਆ। ਚਾੜ
ਅੱਛਾ-ਅੱਛਾ ਨਹੀਂ ਹੋ ਜਾਂਦਾ। ਮੇਰੇ ਤੁਸੀਂ ਮੰਨੋਗੇ ਮੈਂ ਮੈਨੂੰ ਤੇ ਹੈ ਨਾ ਮੈਂ ਸ਼ਾਇਦ ਮੇਰੇ ਕਜ਼ਨ ਦਾ ਨ ਮੈਰਿਜ ਸੀ ਤੇ ਅੱਜ ਕੱਲ੍ਹ ਚੱਲ ਰਿਹਾ ਨਾ ਬਰਗੰਡੀ ਰੈਡ ਕਲਰ ਮੈਂ ਉਹ ਕਰਵਾਇਆ ਸੀ। ਹਾਂ ਨੀ ਵਾਲ ਦੇ ਟਚ ਵੁਡ ਮੈਨੂੰ ਫੰਕਸ਼ਨ ਦੇ ਵਿੱਚ ਹਰ ਕਿਸੇ ਨੇ ਬੋਲਿਆ ਕੀ ਤੁਹਾਡੇ ਵਾਲ ਬਹੁਤ ਪਿਆਰੇ ਲੱਗ ਰਹੇ ਹੈ। ਤੁਸੀਂ ਬਹੁਤ ਅੱਛੇ ਲੱਗ ਰਹੇ ਹੋ, ਮੈਂ ਕਿਹਾ ਕਿ ਉਹ ਮੈਂ ਪਿਆਰੀ ਨੀ ਲੱਗ ਰਹੀ। ਸਾਰੇ ਮੀਨਸ ਮੇਰੇ ਵਾਲਾ ਦੀ ਮੈਬੀ ਵੀ ਇੰਨੀ ਤਾਰੀਫ਼ ਕਰ ਰਹੇ ਸੀ ਨਾ ਉਹਨਾਂ ਨੂੰ ਮੇਬੀ ਨਜ਼ਰ ਲੱਗ ਗਈ ਆ।
ਹ ਮੇਰੇ ਵੀ ਏਦਾਂ ਹੀ ਸੀਗੇ ਮੇਰੇ ਨਾ ਸਟਰੇਟ ਹੀ ਰਹਿੰਦੇ ਆ ਬਾਲ ਮਤਲਬ ਮੈਂ ਕਦੇ ਕੁਛ ਨੀ ਕਰਵਾਇਆ ਨਾ ਮੇਰੇ ਸ ਸਟਾਰਟਿੰਗ ਤੋਂ ਸਟੇਟ ਆ। ਮਤਲਬ ਹੁਣ ਵੀ ਮੈਂ ਹੈਂ ਮਤਲਬ ਹੇਅਰ ਵਾਸ਼ ਕਰੂੰਗਾ ਇੱਦਾਂ ਕਹਿੰਦੇ ਕਿ ਤੂੰ ਕੁਛ ਕਰ ਕਰ ਵਾਇਆ ਆ ਤੇ ਨੈਚੁਰਲ ਨੀ ਐ, ਏਦਾਂ ਕਹਿ ਹੁਣ ਮੈਂਨੂੰ ਝਡਦੇ ਇੰਨੇ ਆ ਕਿ ਮੈਂ ਕੀ ਕਰ
ਹਾਂ ਨਹੀਂ ਸਹੀ ਗੱਲ ਹੈ ਮੈਂ ਵੀ ਅੱਜ ਅ ਮੈਂ ਵੀ ਅਜ ਨਜ਼ਰ ਉਤਾਰਾਂਗੀ ਬਈ ਆਪਣੇ ਵਾਲਾਂ ਦੀ ਬਹੁ ਤੁਸੀਂ ਮੰਨੋਗੇ ਜੜ ਤੋਂ ਨਿਕਲ ਰਿਹਾ ਸਿੱਧਾ ਬਟ ਇਹ ਮੇਰੀ ਕੈਮੀਕਲ ਦੇ ਨਾਲ ਫ਼ਰਕ ਪੈਂਦਾ ਤੁਹਾਡੇ ਤੇ ਚਲੋ ਨੈਚੁਰਲ ਹੈ ਨਾ ਤੁਹਾਨੂੰ ਨੀ ਦਿੱਕਤ ਆਣੀ ਚਾਹੀਦੀ।
ਹੁੰਦਾ ਹੀ ਯਾਰ ਮੈਨੂੰ ਹੁੰਦਾ ਮਕਾ ਹਏ ਮੇਰੇ ਬਾਲਾਂ ਨੂੰ ਨਜ਼ਰ ਲੱਗ ਗੀ।
ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਐਵੇਂ ਹੋ ਜਾਂਦਾ। ਮੇਰੇ ਨਾਲ ਤੇ ਬਹੁਤ ਵਾਰ ਐਵੇਂ ਹੋ ਚੁਕਿਆ।
ਕਿਉਂਕਿ ਮੇਰੇ ਮੇਰਾ ਕਟਿੰਗ ਹੋਈ ਹੋਈ ਆ ਮੈਂ ਕਲਚਰ ਹੀ ਲਾ ਕੇ ਰੱਖਣੀ ਆ ਹਮੇਸ਼ਾ ਹੀ।
ਹਾਂ, ਨਹੀਂ ਅੱਛੀ, ਅਸੀ ਸੀ ਨਾ ਕਟਿੰਗ ਨਹੀਂ ਕਰਵਾ ਦੇ ਸਾਨੂੰ ਇੱਥੇ ਅਲਾਊਡ ਨਹੀਂ ਐ ਬਟ ਮੈਂ ਇੱਕ ਵਾਰ ਲਾਸਟ ਟਾਈਮ ਜਦੋਂ ਕਲਰ ਕਰਾਇਆ ਨਾ ਹਲਕੀ ਜਿਹੀ ਕਟਿੰਗ ਕਰਾ ਲਈ ਸੀ ਬਟ ਸਾਨੂੰ ਅਲਾਊਡ ਨੀ ਐ।
ਓਕੇ।
ਹੂੰ, ਮੇਰੇ ਅ ਹਸਬੈਂਡ ਨੇ ਅੰਮ੍ਰਿਤ ਛੱਕਿਆ ਹੋਇਆ ਨਾ। ਤੇ ਉਹ ਮਨਾ ਹੀ ਕਰਦੇ ਹਾਂਜੀ।
ਤਾਂ ਨਹੀਂ ਕਰਵਾਨੀ ਚਾਹੀਏ।
ਚਲੋ ਠੀਕ ਐ।
ਓਕੇ ਦੀਦੀ ਓਕੇ ਮਿਲਦੇ ਆ ਓਕੇ। ਬਾਏ ਬਾਏ।